ਹੈਲੋ ਸਤਿ ਸ਼੍ਰੀ ਅਕਾਲ ਹੋ ਸੁਣਾਓ ਹਾਂ ਠੀਕ ਠਾਕ ਤੁਸੀਂ ਸੁਣਾਓ ਹੋਰ ਤੁਹਾਡੀ ਮੰਮੀ ਜੀ ਦਾ ਕੀ ਹਾਲ ਏ।
ਤੇ ਬਸ ਬੈਠੇ ਗਰਮੀ ਚ ਹੁ ਠੀਕ ਕਹਿ ਕੇ ਆ ਵੱਧ ਜਾਂਦਾ ਕਿਸੇ ਦੇ ਬੀ ਪੀ ਵੱਧ ਵੀ ਜਾਂਦਾ ਘੱਟ ਹਾਂਜੀ ਹਾਂਜੀ ਠੀਕ ਏ ਹਾਂਜੀ ਤਬੀਅਤ ਏਨਜ ਈ ਏ ਟਾਈਮ ਪਤਾ ਨੀ ਲੱਗਦਾ ਕਿਸੇ ਟਾਈਮ ਵੀ ਕਈ ਵਾਰੀ ਬੀ ਪੀ ਵੱਧ ਘੱਟ ਹੋ ਜਾਂਦਾ ਨਾ ਫੇਿਰ ਨਹੀਂ ਪਤਾ ਚੱਲਦਾ ਹਾਂਜੀ ਹਾਂਜੀ ਹਾਂਜੀ ਹੁ ਹਾਂ ਨਹੀਂ ਨਹੀਂ ਕਿਸੇ ਵਲੇ ਕੋਈ ਖਾਣਾ ਜਾਂ ਵੱਧ ਘਟ ਹੋ ਜੇ ਫੇਰ ਹੋ ਜਾਂਦੀ ਡਿਸਟਰਬੈਂਸ ਬਸ ਇਸ ਤਰ੍ਹਾਂ ਹੀ ਏ ਹਾਂਜੀ
ਹੋਰ ਸੁਣਾਓ ਹੋਰ ਮੈਂ ਧੰਨ
ਹਜੀਜੀ ਹਾਂਜੀ ਹਾਂਜੀ ਆਹ ਫਰ ਗਰਮੀਆਂ ਚ ਫਿਰ ਕੋਟ ਟ ਨ ਚੱਲਦੀ ਸਰਦੀਆਂ ਹੀ ਤੇ ਗਰਮ ਹੀ ਹੁੰਦੀਆਂ ਗਰਮੀਆਂ ਚ ਕੌਟਨ ਦੀ ਅੱਜ ਕਲ ਇਹ ਵੀ ਚੀਜ਼ਾਂ ਸੀਜਨ ਦੇ ਹਿਸਾਬ ਨਾਲ ਚੱਲਦੀਆਂ ਹਮ ਚਾਦਰਾਂ ਵਗੈਰਾ ਵੀ ਸੀਜਨ ਦੇ ਹਿਸਾਬ ਨਾਲ ਹੀ ਕਰਨ ਰਖਾਨੀਆਂ ਪੈਂਦੀਆਂ ਗਰਮੀ ਆਈ ਤੇ ਕੋਟਨ ਸਰਦੀ ਆਈ ਤੇ ਗਰਮ
ਹਾਂਜੀ ਹਾਂਜੀ ਉਹੀ ਨਾ ਫਿਰ ਮੈਂ ਕਿਹਾ ਮੈਂ ਤੁਹਾਨੂੰ ਪੁੱਛਾਂਗੀ ਬਾਈ ਕਿਸ ਰੇਟ ਦੀ ਮੈਂ ਲਿਆਦੇ ਹੋ ਤੁਸੀਂ
ਨਹੀਂ ਉਹ ਤੇ ਮੈਂ ਹਾਂ ਨਹੀਂ ਨਹੀਂ ਮੈਂ ਵੈਸੇ ਇਕੱਠੀਆਂਈ ਦੋ ਚਾਰ ਲੈ ਆ ਧੀਆ ਫਿਰ ਕਾਫੀ ਦੇਰ ਨਿਕਲ ਜਾਂਦੀਆਂ ਬਈ ਲੈ ਆਓ ਤੇ ਵੈਸੇ ਮੈਨੂੰ ਵੀ ਕਾਫੀ ਦੇਰ ਹੋ ਗਈ ਨਹੀਂ ਲਿਆਂਦੀ ਦੀਆਂ ਕਿਸੇ ਵੇਲੇ ਕੋਈ ਗਿਫਟਿਫਟ ਵੀ ਆ ਜਾ ਜਾਂਦੇ ਆ ਫਿਰ ਇਹ ਵੀ ਹੋ ਜਾਂਦਾ ਹੁਣ ਜਿਵੇੈਂ ਜਿਆਦਾਤਰ ਤੇ ਅੰਮ੍ਰਿਤਸਰੋਂ ਲਿਆਈ ਦੀਆਂ ਚਾਦਰਰਾਂ ਹਾਂਜੀ ਹਾਂਜੀ ਹਾਂਜੀ ਹਾਂ ਉੱਥੋਂ ਹੀ ਲਿਆਦੇ ਹਾਂ ਇੱਥੋਂ ਵੀ ਆਪਣੇ ਸ਼ਹਿਰ ਤੋਂ ਵੀ ਖ਼ਰੀਦ ਲਈ ਦੀਆਂ ਪਰ ਪਹਿਲੇ ਸ਼ੁਰ ਸ਼ੁਰੂ ਚ ਮੈਂ ਜ਼ਿਆਦਾ ਇਥੋਂ ਈ ਲੈਂਦੀ ਸੀ ਹਾਂਜੀ
ਅੱਛਾ
ਨਹੀਂ ਸਹੀ ਰੇਟ ਤੇ ਮਿਲ ਜਾਂਦੀਆਂ ਹਜ਼ਾਰ ਤੱਕ ਤੇ ਚਾਦਰ ਅੱਛੀ ਮਿਲ ਜਾਂਦੀ ਬੜੀ ਵਧੀਆ ਹੂੰ ਹਜ਼ਾਰ ਦੀ ਸੱਤ ਦੋ ਦੀ ਜਿੰਨੇ ਤੱਕ ਦੀ ਮਰਜ਼ੀ ਉਹ ਬੋਲ ਦਿੰਦੇ ਪਹਿਲਾਂ ਹੀ ਬੋਲ ਦਿੰਦੇ ਆ ਨਾ ਕਿੰਨੇ ਤੱਕ ਦੀ ਲੈਣੀ ਹੈ ਤੁਸੀਂ ਡੇਲੀ ਵੇਅਰ ਤਾਂ ਚਲੋ ਇੰਨੇ ਦੀ ਹੋ ਜਾਂਦੀ ਨਾ ਜਿਹੜੀ ਡੇਲੀ ਵਿਛਾਉਣ ਵਾਲੀ ਹੁੰਦੀ ਹੈ ਉਹ ਤਾਂ ਸੱਤ ਅੱਠ ਸੌ ਤੱਕ ਹੋ ਜਾਂਦੀ ਹੈ ਜਿਵੇਂ ਕੋਈ ਜਿਵੇਂ ਉਹ ਹੋਏ ਖਾਸ
ਹਮ ਹਮ ਬਈ ਕੋਈ ਸੋਹਣੀਆਂ ਲੱਗੀਆਂ ਕੋਈ ਆਇਆ ਗਿਆ ਹੋਵੇ ਤੇ ਅੱਛੀਆਂ ਲੱਗਦੀਆਂ ਨੇ ਨਾ ਉਹ ਵਾਲ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਆਹ ਪੇਂਟਿੰਗ ਵਾਲੀਆਂ ਵਿੱਚ ਚਲਦੀ ਐ ਅੱਜ ਕਰੋ ਸੈਵਨ ਡੀ ਬੜੀ ਚਾਦਰ ਦੀ ਆਂਦੀ ਪਈ ਏ ਸੈਵਨ ਸਹਿਵੰਡੀ ਚਾਦਰਰਾਂ ਉਹ ਵੇਖਣ ਚ ਤਾਂ ਬੜੀਆਂ ਸੋਹਣੀਆਂ ਲੱਗਦੀਆਂ ਉਹ ਬੜੀਆਂ ਸੋਹਣੀਆਂ ਪ੍ਰਿੰਟ ਜੇ ਬੜੇ ਸੋਹਣੇ ਲੱਗਦੇ ਉਹਨਾਂ ਦੇ ਫਲਾਵਰ ਬਣੇ ਦੇ ਆ ਕਾਰਟੂਨ ਬਣੇ ਦੇ ਆ ਬੱਚਿਆਂ ਦੀ ਅਲੱਗ ਅੱਜ ਕੱਲ੍ਹ ਆਉਂਦੀਆਂ ਪਈਆਂ ਨਾ ਬੱਚਿਆਂ ਦੇ ਕਮਰਿਆਂ ਦੀਆਂ ਅਲੱਗ ਚਦਰਾਂ ਹੈ ਉਹ ਬੜੇ ਸੋਹਣੇ ਲੱਗਦੇ ਬੜੇ ਸੋਹਣੇ ਆ ਐਂਡੀ ਫੋਨ ਵਗੈਰਾ ਜਿੱਤ ਵੇ ਜੀ ਮੇਰਾ ਮਨ ਕਰਦਾ ਮੰਗਵਾਉਣ ਨੂੰ ਔਨਲਾਈਨ ਆਉਂਦੀਆਂ ਪਈਆਂ
ਅੱਛਾ
ਤੇ ਕਈ ਵਾਰੀ ਯਕੀਨ ਨਹੀਂ ਹੁੰਦਾ ਨਾ, ਵੇਖਣ ਚ ਤੇ ਬੜੀਆਂ ਸੋਹਣੀਆਂ ਲੱਗਦੀਆਂ
ਹਾਂ ਤੇ ਫਿਰ ਮੰਗਵਾਓ ਤੇ ਕੁਛ
ਹਜੀ ਹਾਂ ਨਾ ਕਿਸੇ ਵੇਲੇ ਬੜਾ ਮਨ ਕਰਦਾ ਵੇ ਸੋਹਣੀਆਂ ਬੜੀਆਂ ਲੱਗਦੀਆਂ ਮਨ ਕਰਦਾ ਵੀ ਇੱਕ ਅੱਧੀ ਲੈ ਲਵਾਂ ਹਮ
ਪਤਾ ਨਹੀ ਨਾ ਕੱਪੜਾ ਪਤਾ ਨੀ ਕੀ ਹੋਇਗਾ
ਹਾਂਜੀ-ਹਾਂਜੀ ਹਾਂ ਉਹੀ ਲਿਖਿਆ ਤੇ ਉਹਨਾਂ ਨੇ ਕੋਟਨ ਦੀ ਹਾਂ ਕੋਟਨ ਚ ਲਿਖੀ ਦੀ ਕਾਰਟੂਨ ਵਗੈਰਾ ਬੜੇ ਸੋਹਣੇ ਸੈਵਨ ਡੀ ਜਿਵੇਂ ਅੱਜ-ਕੱਲ੍ਹ ਜੋ ਪ੍ਰਿੰਟ ਅੱਜ-ਕੱਲ ਚੱਲ ਰਹੇ ਆ ਨਾ ਸਮਝ ਲੋਓ ਕੱਪੜਿਆਂ ਦੇ ਕਹਿ ਲੋਓ, ਜਾਂ ਕਿਸ ਤਰ੍ਹਾਂ ਦੇ ਵੀ ਵਾਲਪੇਪਰ ਜਿਵੇਂ ਦੇ ਹੁੰਦੇ ਆ ਉਸ ਟਾਈਪ ਚ ਹਾਂ। ਉਸ ਟਾਈਪ ਤੇ ਚੱਲਦੀਆਂ ਵੀ ਹੈ ਵੀ ਕਾਫੀ ਅੱਛੀਆਂ ਖੁੱਲੀਆਂ-ਖੁੱਲੀਆਂ ਵੱਡਿ ਵੱਡੀਆਂ-ਵੱਡੀਆਂ ਚਦਰਾਂ ਅੱਛੀ ਹਾਂ ਕਿੰਗ ਸਾਈਜ਼ ਬੈਡ ਹਾਂਜੀ-ਹਾਂਜੀ। ਹਾਂ ਵਧੀਆ ਤੇ ਲੱਗਦੀਆਂ ਅੱਜ ਕੱਲ ਉਹ ਹਾਂਜੀ ਹਾਂਜੀ ਉਹ ਤੇ ਬੜੀਆਂ ਵਧੀਆ ਚਦਰਾਂ ਕੋ- ਕੋਟਨ ਦੀਆਂ ਜਿਵੇਂ ਕਿ ਮੈਂਟ ਦੀਆਂ ਵੀ ਲਾ ਹੁੰਦੀਆਂ ਦੂਸਰੀਆਂ ਕੋਟਨ ਦੀਆਂ ਵੀ ਹੁੰਦੀਆ ਹਾਂ, ਉਹ ਬੜੀਆਂ ਵਧੀਆ ਚਾਦਰਾਂ ਕੱਪੜਾ ਹਾਂਜੀ ਹਾਂਜੀ ਹਾਂਜੀ ਮੈਟੀ
ਮੇਟੀ ਦੀਆਂ ਚੱਲਦੀਆਂ ਸੀ ਨਾ
ਉਹ ਬੜਾ ਕੱਪੜਾ ਬੜਾ ਭਾਰਾ ਹੁੰਦਾ ਉਹਨਾਂ ਦੇ ਹੁਣ ਉਹ ਘੱਟ ਗਈਆ ਹੁਣ ਨਹੀਂ ਹੁਣ ਉਹ ਘੱਟ ਗਿਆ ਸਿਸਟਮ ਹੁਣ ਉਹ ਪਤਲੀਆਂ ਹੀ ਚਾਦਰਾਂ ਜ਼ਿਆਦਾਤਰ ਲੋਕੀ ਵੀ ਉਹੀ ਲੈਕੇ ਪਸੰਦ ਕਰਦੇ ਪਤਲੀ ਵਾਲੀ ਕਿਉਂਕਿ ਇੱਕ ਧੋਣ ਚ ਵੀ ਈਜ਼ੀ ਹੋ ਜਾਂਦੀ ਹੈ। ਥੋੜੀ ਵਿਛਾਣ ਵੀ ਸਹੀ ਰਹਿੰਦੀ ਐ। ਅੱਜ ਕੱਲ ਜਿਹੜੀਆਂ ਚੱਲਦੀਆਂ ਪਈਆਂ ਹਾਂ ਉਂਝ ਤੇ ਅੱਛੀਆਂ ਹੈ, ਬੋਮਬੇ ਡਾਇਨਿੰਗ ਹਾਂ ਉਹ ਤੇ ਚਲੋ ਸ਼ੁਰੂ ਤੋਂ ਹੀ ਇੱਕੋ ਜੀ।
ਹੂੰ,
ਅੱਛੀਆਂ ਉਹ ਵੀ ਵਧੀਆ ਉਹਨਾ ਦਾ ਰੰਗ ਰੂੰਗ ਨੀ ਜਾਂਦਾ ਉਹਨਾਂ, ਹਾਂ ਉਹ ਤੇ ਵਧੀਆ ਨਾ ਹਾਂ ਤੇ ਕੰਪਨੀ ਦੀ ਉਹ ਤੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਹੀ ਹੈ। ਉਹ ਜੋ ਪਹਿਲੇ ਮਿਲਦੀ ਸੀ ਹੁਣ ਵੀ ਉਸ ਤਰ੍ਹਾਂ ਹੀ ਹੈ, ਉਹਨੇ ਚ ਕੋਈ ਫ਼ਰਕ ਨਹੀਂ ਹੈ ਹਾਂ ਉਹ ਉਹ ਤੇ ਅੱਛੀ ਚੀਜ਼ ਨੂੰ ਨਾ ਨਹੀਂ ਉਹ ਹੈ ਹੀ ਵਧੀਆ ਹਾਂਜੀ ਨਹੀਂ ਨਹੀਂ ਉਹ ਤੇ ਵਧੀਆ ਹਾਂਜੀ, ਜੀ ਹਾਂਜੀ, ਜਾਂ ਕੋ ਚਾਦਰਾਂ ਤੇ ਮੇਰੇ ਕੋਲ ਮੰਗਵਾਦੇ ਰਹਿੰਦੇ ਆ ਮੇਰੇ ਬਾਕੀ ਵੀ ਸਾਰੇ, ਹਾਂ ਮੰਗਵਾਉਂਦੇ ਰਹਿੰਦੇ ਆ ਹੂੰ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਕੋਈ ਨੀ ਹਾਂਜੀ ਲੈ ਆਵਾਂਗੇ ਕੋਈ ਹਾਂ ਉਹ ਤੇ ਫਿਰ ਹੈ ਜੇ ਜਿਆਦਾ ਲਵੋਗੇ ਤੇ ਫਿਰ ਥੋੜਾ, ਦੇ ਕਰ ਹੀ ਦਿੰਦੇ ਆ। ਵੈਸੇ ਤੇ ਅੱਜ ਕੱਲ ਫਿਕਸ ਪ੍ਰਾਈਜ਼ ਆਲਾ ਹੀ ਹ ਪਾਸੇ ਚੱਲਦਾ ਕੰਮ, ਫਿਕਸ ਹੀ ਕਹਿੰਦੇ ਆ ਹਰ ਪਾਸੇ ਫਿ ਸੇ ਵੀ,
ਹਾਂ ਨਹੀਂ ਆਪਣੀ ਜਾਨ ਪਹਿਚਾਣਦੀ ਹੋਏ ਤੇ ਫੇਰ,
ਹਾਂਜੀ ਆਹ ਥੋੜਾ ਬਹੁਤ ਕਰ ਲੈਂਦੇ ਆ ਹਾਂਜੀ,
ਤੇ ਉਹੀ ਮੈਂ ਹੋਰ ਕੋਲ ਹੋਰ ਤੁਹਾਨੂੰ ਪੁੱਛਣੀ ਆ ਅਹ ਤੋਲੀਏ ਨੀ ਹੁੰਦੇ ਵੱਡੇ ਵੱਡੇ ਫੁੱਲ ਸਾਈਜ਼ ਦੇ ਵੱਡੇ ਤੋਲੀਏ।
ਹਾਂ ਤੋਲੀਏ ਵੀ, ਹੁੰਦੇ ਆ। ਆਂ ਉਹ ਵੀ ਉਹਨਾ ਕੋਲ ਹੁੰਦੇ ਆ ਉੱਥੇ ਹੁੰਦੇ ਆਂ ਹਾਂਜੀ ਹਾਂ ਮਿਲ ਜਾਂਦੇ ਬੜੇ ਵਧੀਆ ਤੋਲੀਏ ਮਿਲ ਜਾਂ ਦੋ ਤਿੰਨ ਸੋ ਵਾਲਾ ਤੇ ਆਮ ਤੋਲੀਆ ਮਿਲ ਹੀ ਜਾਂਦਾ ਨਾ ਜਿੜਾ ਅਸੀਂ ਆਮ ਯੂਜ ਕਰਦੇ ਆ ਤਨ ਸ ਸੌ ਤੱਕ ਚਾਰ ਸੌ ਤੱਕ ਬਾਕੀ ਆਪਣੀ ਮਰਜੀ, ਜਿੰਨੇ ਦਾ ਮਰਜੀ ਤੁਸੀਂ ਲਈ ਜਾਓ ਵੱਧ ਵੱਧ ਪੀਸ ਏ ਜੇੰਟ੍ਸ ਵਾਲੇ ਹੁੰਦੇ ਨੇ ਵੱਡੇ ਟਾਵਲ, ਹਾ ਜੈਂਟਸ ਲਈ ਖੁਲਾ ਟਵਲ ਉਹ ਮਿਲ ਜਾਂਦਾ ਵਧੀਆ ਡੇਲੀ ਲਈ ਤੇ ਮਿਲ ਜਾਂਦਾ ਹਾਂ ਬੜੇ ਵਧੀਆ ਮਿਲਣ ਜਾਂਦੇ ਆ ਹਾਂਜੀ ਹਾਂ ਜੈਂਟਸ ਅੱਜ ਕਲ ਸਬ ਵੱਖੋ ਵੱਖਰੇ ਤੇ ਬੱਚਿਆਂ ਦੇ ਅਲੱਗ ਆ ਗਏ ਬੱਚਿਆਂ ਦੇ ਕਾਰਟੂਨ ਵਾਲੇ ਹੁੰਦੇ ਆ ਹਾਂ ਸਭ ਬੱਚੇ ਬੱਚਿਆਂ ਦਾ ਵੀ ਅਲੱਗ ਸਿਸਟਮ ਚੱਲ ਗਿਆ ਹੁਣ ਤੇ ਪਹਿਲਾਂ ਤੇ ਇੱਕੋ ਟਾਵਲ ਨਾਲ ਚੱਲ ਜਾਂਦਾ ਸੀ ਹੁਣ ਸਭ ਦੇ ਅਲੱਗ ਅਲੱਗ ਹੁੰਦੇ ਆ ਸਬ ਆਪੋ ਆਪਣਾ ਰੱਖ ਕੇ ਪਸੰਦ ਕਰਦੇ ਹਾਂਜੀ ਜੀ ਉਹ ਔਹੀ ਨਾ ਹੁਣ ਤੇ ਸਭ ਦਾ ਵੀ ਜਿੰਨੇ ਜਿੰਨੇ ਘਰ ੁ ਸਭ ਦਾ ਆਪੋ ਆਪਣਾ ਟਾਵਲ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਹੀ ਨਾ ਹੁਣ ਤੇ ਨਹੀਂ ਨਹੀਂ ਬਿਲਕੁਲ ਹੁਣ ਤੇ ਆਪ ਆਪਸ ਚ ਹੋ ਗਿਆ ਦਾ ਨਾ ਔਹੋ ਹੀ, ਹੋਰ ਕੀ, ਹਾਂ ਹਾਂ ਤੇ ਦੋਂ ਹੁੰਦਾ ਵੀ ਨੀ ਸੀ ਨਾ ਕੁਛ ਹੈ ਵੀ ਨਹੀਂ ਸੀ ਕੋਈ ਉਦੋਂ ਇਹੋ ਜਿਹੀ ਕੋਈ ਦਿੱਕਤ ਵੀ ਨਹੀਂ ਸੀ ਇਹ ਹੁਣ ਜਦੋਂ ਦਾ ਕਰੋਨਾ ਆਇਆ ਹੁਣ ਤੇ ਬੱਚੇ ਆਪ ਬੰਚੇ ਨੀ ਕਰਦੇ ਕੁਛ ਵੀ ਮਤਲਬ ਨੀ ਇੱਕ ਦੂਜੇ ਦੀ ਚੀਜ਼ ਕੋਈ ਹੰਕੀ ਨੀ, ਕੋਈ ਕੁਛ ਨਹੀ ਸਭ ਉਹਨਾ ਨੇ ਵੱਖੋ ਵੱਖਰਾ ਹੀ ਲੈਣਾ
ਹਾਂ ਸਹੀ ਕਹਿ ਰਹੇ ਹੋ
ਹਾਂ ਕਰੋਨਾ ਨੇ ਸਭ ਜ਼ਿਆਦਾ ਸਿਖਾ ਦਿੱਤਾ ਕੀ ਹੈ ਨਾ ਬਾਈ ਆਪਣਾ
ਹੈਂ
ਮੈਂ ਕਿਹਾ ਕਰੋਨਾ ਦੇ ਆਉਣ ਕਾਰਨ ਬੱਚਿਆਂ ਨੂੰ ਥੋੜੀ ਅਵੇਅਰਨੈਸ ਜਿਆਦਾ ਹੋ ਗਈ ਹੈ ਨਾ ਜਿਆਦਾ ਅਵੇਅਰ ਹੋ ਹਮ ਉਹਦੇ ਕਾਰਨ ਹਮ ਹਾਂਜੀ ਹਾਂ ਘੱਟ ਗਿਆ ਨਾ ਹੁਣ ਤੇ ਹਾਂ ਫੋਰਮੈਲਿਟੀਆਂ ਵਾਲਾ ਹੋਗ ਚ ਹਾਂਜੀ ਹਾਂਜੀ ਹਾਂ ਇਹੀ ਹੋਗ ਆ ਨਹੀਂ ਨਹੀਂ ਹੁਣ ਤੇ ਬੱਚੇ ਖੁੱਦ ਮਤਲਬ ਇਹ ਚੀਜ਼ਾਂ ਤੋਂ ਥੋੜ੍ਹਾ ਮਤਲਬ ਝਜਕਦੇ ਹਨ ਨਾ ਇੰਨਾ ਹੀ ਕਿਸਹੇੇਰੀ ਚੀਜ਼ ਨੀ ਵਰਤਣੀ ਹੱਥ ਨੀ ਲਾਉਣਾ ਹੁਣ ਕਿਉਂਕਿ ਬੱਚਿਆਂ ਨੂੰ ਕਾਫ਼ੀ ਦੇਰ ਤੋਂ ਆਦਤ ਹੋ ਗਈ ਨਾ ਸਭ ਕੁਛ ਇਹ ਕਰਨ ਦੀ ਕੋਈ ਨਿੱਛ ਨੀ ਮਾਰ ਸਕਦਾ ਖੁੱਲੇ ਚ ਹੁਣ ਵੀ ਕੋਈ ਬਾਏ ਚਾਂਸ ਮਾਰਦੇ ਤੇ ਬੱਚੇ ਬੋਲ ਦਿੰਦੇ ਆ ਬਈ ਤੁਹਾਨੂੰ ਬਈ ਇੰਜ ਨੀ ਮਾਰਨੀ ਚਾਹੀਦੀ ਹੱਥ ਰੱਖੋ ਇਨਫੈਕਸ਼ਨ ਹੁੰਦੀ ਹਾਂ ਖਾਂਸੀ ਜੇ ਬਾਏ ਚਾਂਸ ਕਿਸੇ ਨੂੰ ਜਿਆਦਾ ਲ ਗਰੀ ਹੈ ਤ ਅਦ ਵੀ ਬੱਚੇ ਕਹਿੰਦੇ ਆ ਅੱਜ ਕੱਲ੍ਹ ਬੱਚੇ ਜ਼ਿਆਦਾ ਅਵੇਅਰ ਹੋ ਗਏ ਦੇ ਆ ਹਮ
ਇਹ ਤਾਂ ਬਹੁਤ ਸਿਆਣੇ ਹੋ ਗਏ ਨੇ ਨਾ ਜਿ ਜ਼ਮਾਨਾ ਹੀ ਐਸਾ ਹੋ ਗਿਆ ਪਰ ਸਾਡਾ ਟਾਈਮ ਬਹੁਤ ਅੱਛਾ ਸੀ ਭੋਲੇ ਭਾਲੇ ਲੋਕ ਸੀ ਸਾਰੇ ਉਸ ਟਾਈਮ ਹਨਾ
ਲੋਕੀ ਆਢ ਗੁਆਂਢ ਸਭ ਦਾ ਕੁਛ ਨਹੀਂ ਇਸ ਤਰ੍ਹਾਂ ਦਾ ਕੰਮ ਚੱਲਦਾ ਸਭ ਕੱਠੇ ਬਹਿੰਦੇ ਸੀ ਸਭ ਕੁਝ ਖਾਣਾ ਪੀਣਾ ਕੱਠੇ ਹੋਰ ਕੀ ਹਮ ਹਾਂਜੀ ਹੋਰ ਕੀ ਹਾਂ ਹੀ ਛੱਤ ਛੱਤ ਤੇ ਸੌਂਦੇ ਸੀ ਹਾਂਜੀ ਹਾਂ ਤੇ ਹੁਣ ਛੱਤ ਤੇ ਜਾਣ ਦਾ ਹਾਂ ਹੁਣ ਤੇ ਉਹ ਮਾਹਲ ਹੀ ਨੀ ਹੈ। ਹੁਣ ਤੇ ਅਸੀਂ ਆਪ ਹੀ ਮਨਾ ਕਰਦੇ ਹ। ਬੱਚੇ ਵੀ ਬਾਏ ਚਾਂਸ ਕਰਨ ਅੰਬਲ ਤੇ ਕਰਦੇ ਹੀ ਨੀ ਬੱਚੇ। ਵਧ ਜ਼ਿਆਦਾ।
ਹਾਂ ਹੁਣ ਤੇ ਦੇਖੋ ਨਾ ਭੈਣਜੀ ਬਾਹਰ ਦਾ ਜ਼ਮਾਨਾ ਹੀ ਨਹੀਂੀ ਆ।
ਨਾ- ਨਾ ਬਿਲਕੁਲ ਨ ਹਾਂ ਨਾ -ਨਾ ਛੱਤਾਂ ਤੇ ਵੀ ਨ ਅੱਜ ਕਲ ਏਸੀ ਬਿਨਾਂ ਤੇ ਮਤਲਬ ਹੀ ਨੀ ਹਾਂਜੀ ਹਾਂਜੀ ਬਿਲਕੁਲ ਹੋਰ। ਉੇ ਦੇਸੀ ਨਾਲੇ ਉੱਪਰ ਉਹ ਚੀਜ਼ ਹੀ ਨੀ ਹੈ ਉਹਨੂੰ। ਵੱ। ਵਾਤਾਵਰਨ ਚ ਵੀ ਉਹ ਚੀਜ਼ ਨਹੀਂ ਨਾ ਹੈਗੀ। ਵਾਤਾਵਰਨ ਹੀ ਦੂਸ਼ਿਤ ਹੋਇਆ ਨਾ ਹਮ ਉਹਹੀ ਨਾ ਏਸਆ ਨੇ ਸਾਰਾ ਵਾ। ਵਾਤਾਵਰਨ ਹੀ ਦੂਸ਼ਿਤ ਕੀਤਾ ਦ।
ਉਹ ਤੇ ਆਈ ਆ ਉਹਨੂੰ ਦੇਖੋ ਨਾ ਅੰਦਰ ਬੈਠੇ ਆ ਬਾਹਰ ਜਾ ਕੇ ਦੇਖੋ ਕਿੰਨਾ ਗਰਮ ਲੱਗਦਾ।
ਹਾਂ ਉਹੀ ਨਾ ਬਾਹਰ ਨਾ ਕੋਈ ਵੀ ਨੀ ਜਾਂਦਾ ਫਿਰ ਬਾਹਰ ਮਤਲਬ ਨੀ ਕੋਈ ਹਾਂਜੀ ਹ ਹਾਂਜੀ ਹਾਂਜੀ। ਬਿਲਕੁਲ ਆਪਣੇ ਆਪਣੇ ਕਮਰਿਆਂ ਚੋਂ ਨੀ ਬਾਹਰ ਨਿਕਲਦੇ।
ਹਾਂ ਬਿਲਕੁਲ- ਬਿਲਕੁਲ ਠੀਕ।
ਲੈਣ ਦੇਣ ਹੁੰਦੇ ਆ ਹਾਂਜੀ - ਹਾਂਜੀ।
ਹੋਰ ਸੁਣਾਓ ਭੈਣ ਜੀ ਸਭ ਠੀਕ ਹੈ? ਹਮ ਚਲੋ ਤਾਂ ਵਧੀਆ ਹਾਂ ਬਿਲਕੁਲ ਜੀ ਬਿਲਕੁਲ ਮੈਂ ਗੱਲ ਕਰਾਂਗੀ ਤੁਹਾਡੇ ਨਾਲ।
ਠੀਕ ਹੈ ਜੀ ਹਾਂਜੀ -ਹਾਂਜੀ ਹਾਂ ਮੇਰਾ ਚੱਕਰ ਲੱਗੇਗਾ ਆਪ ਹੀ ਮੈਂ ਵੇਖਾਂਗੀ ਹਾਂਜੀ ਹਾਂ।
ਮੇਰੇ ਪਾਸੇ ਛੇ ਲੈ ਨਾ, ਛੇ ਮੇਰੀ ਭੈਣ ਹੈਗੀ ਨਾ ਕੋਲ ਹੀ ਰਹਿੰਦੀ ਹੈ। ਚੀਨਾ ਭੈਣ ਹੈਗੀ ਮੇਰੀ ਛੋਟੀ। ਉਹਨਾਂ ਵਾਸਤੇ ਵੀ ਛੇ ਮੰਗਵਾ ਦੇ ਨਾ।
ਠੀਕ ਹੈ। ਹਾਂਜੀ -ਹਾਂਜੀ ਕੋਈ ਨੀ ਠੀਕ ਹੈ ਜੀ ਠੀਕ ਹਾਂਜੀ ਠੀਕ ਹੈਹਾਂਜੀ। ਸਤਿ ਸ਼੍ਰੀ ਅਕਾਲ ਜੀ।